ਹੈਲੋ, ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਚਾਲ ਨੇ?
ਵਧੀਆ -ਵਧੀਆ ਤੁਸੀ ਸੁਣਾਓ?
ਅਸੀਂ ਵੀ ਠੀਕ। ਕੁਛ ਨਈ ਬਸ ਫਰੀ ਕੀ ਕਰਨਾ ਇਸ ਟਾਈਮ।
ਓਕੇ।
ਹਾਂਜੀ, ਹਾਂਜੀ ਰੋਟੀ ਪਾਣੀ ਖਾ ਲੀਤੀ ਏ।।
ਓ, ਕੀ ਬਣਾਇਆ ਸੀ?
ਅੱਜ ਅਸੀ ਬਣਾਏ ਨੇ ਕੜੀ -ਚੋਲ।
ਅੱਛਾ, ਅਸੀਂ ਵੀ ਦਾਲ
ਤੁਸੀਂ ਖਾ ਲਿੱਤੀ ਏ, ਅਸੀ ਦਾਲ ਚਾਵਲ ਚਲੋ ਠੀਕ ਏ ਦਾਲ ਚਾਵਲ ਬਣਾਏ ਨੇ, ਮੇਰੇ ਹੋਰ ਵੀ ਥੋੜਾ ਫਰੈਂਡ ਸਰਕਲ ਸੀ, ਓਨਾਂ ਨੂੰ ਫੋਨ ਕਿ ਤਾਂ ਸਾਰੇ ਕਹਿ ਰਹੇ ਨੇ ਕੜੀ -ਚੋਲ, ਕੜੀ- ਚੋਲ ਬਣਾਏ ਮੈਂ ਕੇ ਸ਼ਾਏਦ ਕਿਤੇ ਭੰਡਾਰਾ ਵਗੈਰਾ ਲੱਗਿਆ ਦਾ ਸੀ। ਹਹ
ਹੋ--ਕੇ ਔਰ
ਤੇ, ਬਸ ਮਿੱਠੇ ਚੋਲ ਦੀ ਕਮੀ ਏ, ਬਾਕੀ ਭੰਡਾਰਾ ਈ ਲੱਗੇ
ਹਹਹ
ਆਹ ਹੈਂ, ਬਸ ਓ ਫਿਰ ਸ਼ਾਮੀ, ਓ ਸ਼ਾਮੀ ਵੇਖ ਲੈਂਦੇ ਆ ਹੁਣ। ਚੋਲ ਬਨਾਲਾ ਗੇ ਮਿੱਠੇ ਹੋਰ ਸੁਣਾਓ ਹੋਰ ਕੀ ਕਰਦੇ ਪਿਓ?
ਮੈਂ ਬਸ ਸੁਣਿਆ ਪੀ ਸੀ। ਨੋਟੀ- ਪਾਣੀ ਖਾਂਗੇ ਪ੍ਰ ਸਾਰੇ।
ਅੱਛਾ ਜੀ।
ਹਾਂਜੀ।
ਹੋਰ, ਕਿੱਧਰ ਘੁੰਮਣ ਨੀ ਗਏ?
ਮੈਂ ਘੁੰਮਣ ਗਈ ਸੀ। ਕੁਛ ਕ ਤੂੰ ਉਸ ਟਾਈਮ ਪਹਿਲਾਂ ਗਈ ਸੀ ਹੁਣ ਤੇ ਨ ਗਈ। ਥੋੜੇ ਟਾਈਮ ਪਹਿਲਾਂ ਗਈ ਸੀ ਹਾਂਜੀ।
ਕਿੱਧਰ ਘੁੰਮ ਕੇ ਆਇਓ?
ਮੈਂ ਗਵਾਲੀਅਰ ਗਈ ਸੀ ਘੁੰਮਣ। ਤੇ ਆਗਰਾ ਤਾਜ ਮਹਿਲ।
ਅੱਛਾ ਜੀ ਬੜੀ ਦੂਰ ਟੂਰ ਮਾਰ ਰਹੇ ਹੋ ਗਰਮੀ ਚ' ਹੀ।
ਨਹੀਂ ਮੈਂ ਹੁਣ ਗਈ ਨਾ ਮੈਂ ਹੁਣ ਤੇ ਹੁਣ ਮੈਨੂੰ ਟਾਈਮ ਹੋ ਗਿਆ ਮੈਂ ਹੂ, ਫਬਰਵਰੀ ਜਾਂ ਮਾਰਚ ਵਿੱਚ ਗਈ ਸੀ ਮੈਂ ਹੁਣ- ਹੁਣ ਤੇ ਗਰਮੀ ਹੈ ਨਾ।
ਮੌਸਮ ਚ' ਠੀਕ
ਹ, ਹਾਂ- ਹਾਂ। ਹੁਣ ਤਾਂ ਨੀ ਹੁਣ ਗਰਮੀ ਇਨੀ, ਉੱਥੇ ਤਾਂ ਹੋਰ ਗਰਮੀ ਹੋਣੀ ਹੈ।
ਉੱਥੇ ਤਾਜ ਮਹਿਲ।
ਹਾਂ- ਹਾਂ।
ਅਸੀਂ ਵੀ ਆਪਣਾ ਖੁੱਲ੍ਹੇ ਮੌਸਮ ਫਰਵਰੀ ਵੀ ਫਰਵਰੀ ਵਿੱਚ ਅਸੀਂ ਗਏ ਹਾਂ, ਆਪਣਾ ਮਾਤਾ ਦੇ। ਆਏ ਆ ਵੈਸ਼ਨੋ ਮਾਤਾ ਤੇ।
ਅੱਛਾ- ਅੱਛਾ ਹੋਰ ਕਿਵੇਂ ਯ ਫਿਰ ਟੂਰ? ਤੇ ਕਿਵੇਂ ਰੇਹਯਾ ਟੂਰ ਔਥੇ?
ਵਧੀਆ ਟੂਰ ਤੇ ਵਧੀਆ ਸੀ ਨਾਲੇ ਜੰਮੂ ਮੇਰੇ ਭੂਆ ਜੀ ਰਹਿੰਦੇ ਨੇ, ਉਹਨਾਂ ਦੇ ਘਰ ਗਏ ਆ ਦੋ- ਤਿੰਨ ਦਿਨ ਉੱਥੇ। ਤੇ ਕੀਤਾ। ਫਿਰ ਆਪਣਾ ਘੁੰਮ ਫਿਰ ਪਰ ਫਰਵਰੀ ਦੇ ਵਿੱਚ ਵੀ ਬਹੁਤ ਗਰਮੀ ਸੀ, ਬਹੁਤ ਜ਼ਿਆਦਾ। ਪਰ ਐ ਨੀ ਬਈ ਮੌਸਮ ਠੀਕ, ਗਰਮੀ ਸੀ ਬਹੁਤ ਜ਼ਿਆਦਾ।
ਹੁਨ ਹਰ ਸ਼ੇਡ ਦਾ ਵੈਦਰ ਦਾ ਫ਼ਰਕ ਰਹਿੰਦਾ ਨਾ। ਹੂ
ਮੌਸਮ ਤਾਂ ਵੈਸੇ ਹੀ ਬਹੁਤ ਖ਼ਰਾਬ ਹੈ।
ਹਾਂ। ਹੁਣ ਤੇ, ਜੋ ਪਹਾੜੀ ਇਲਾਕਾ ਹੈ, ਓਥੇ ਮੌਸਮ ਖਰਾਬ ਹੈ।
ਹੂ, ਪਹਾਡ਼ੀ ਇਲਾਕਾ ਵਿੱਚ ਵੀ ਤੇ ਪਹਾੜ ਹੀ ਦੇ ਨਾ ਬਿਨ ਉੱਧਰ ਵੀ ਗਰਮੀ ਹੈ।
ਹਾਂ-ਹਾਂ।
ਹੋੁਣਗੇ ਜਿੱਥੇ ਠੀਕ ਹੈ, ਵੈਦਰ ਬਾਕੀ ਸਭ ਕਿਤੇ ਗਰਮੀ ਹੁੰਦੀ ਪਈ ਏ।
ਹੂ
ਜਾਣਾ ਵੀ ਕਿੱਧਰ ਹੈ ਗਰਮੀ ਦੇ ਵਿੱਚ। ਘਰ ਦੇ ਕੰਮ ਤੋਂ ਹੀ ਵੇਲ ਮਿਲੇ ਤੇ ਬੰਦਾ ਕਿਧਰੇ ਜਾਂਦਾ ਨਾ।
ਹਾਂ ਗੱਲ
ਹੋਰ ਘਰ ਦੇ ਕੰਮ ਸਵੇਰੇ ਉੱਠਣੇ ਸ਼ੁਰੂ ਹੋ ਜਾਂਦੇ ਨੇ। ਉਸ ਤੋਂ ਬਾਅਦ ਕਿੱਥੇ ਜਾਣਾ ਕਿਸੇ ਨੇ।
ਹਾਂ। ਨਾਲੇ ਫੇਰ ਗਰਮੀਯਾ ਚ' ਨਿਕਲਨ ਨੀ ਹੁੰਦਾ।
ਹਾਂ, ਗਰਮੀ ਤੁਹਾਡੂੰ ਨ ਤੇ ਬਹੁਤ ਦਿੱਕਤ ਹੋ ਰਹੀ ਹੈ ਆਵਾਜ਼ ਨਾ ਬੜੀ ਕਟ- ਕੱਟ ਕੇ ਆਉਂਦੀ ਪਈ ਹੈ।
ਮੇਰੀ ਆਵਾਜ਼ ਕੱਟ ਕੇ ਆਈ ਏ?
ਹਾਂ ਨੈਟਵਰਕ ਦੀ ਦਿੱਕਤ ਹੋ ਰੀ, ਸ਼ੈਦ
ਅੱਛਾ, ਤੁਹਾਡੀ ਆਵਾਜ ਤੇ ਕਲੀਯਰ ਆਰੀ ਐ।
ਅਹ ਮੈਨੂੰ ਕਿਤਲੇ ਤਾਡੀ ਕੱਟਦੀ ਪਈ ਏ, ਮੇਰੀ ਭਾਵੇਂ ਠੀਕ ਆਂਦੀ ਹੋਵੇਗੀ। ਚਲੋ ਥੋੜੀ ਬੋਤੀ ਦਿੱਕਤ ਹੋ ਵੀ ਜਾਂਦੀ ਏ, ਇਹ ਚ
ਹਮ -ਹਮ ਹੁਣ ਠੀਕੈ ਆਵਾਜ਼, ਹੁਣ ਆਵਾਜ ਸਹੀ ਆਰੀ ਏ।
ਠੀਕ ਆਰੀ ਏ।
ਠੀਕੈ।
ਹਾਂਜੀ। ਹੋਰ ਸੁਨਾਔ ਮੌਸਮ ਵਗੈਰਾ ਕਿਵੇਂ ਦੇ?
ਮੌਸਮ ਵਧੀਆ ਜਾ ਹੋਂਦਾ ਇ ਨੀ। ਹੁਣ ਥੋਰਾ ਸ ਈ ਐ ਤੁਪ ਪੈਦੀ ਨਾ ਸਾਰੀ ਤੇ ਔਹ ਦਿਨ ਗਰਮੀ ਹੁੰਦੀ ਏ, ਹੁਣ ਤੇ, ਹੁਨ ਤੇ ਪਾਰਟੀ ਏ ਸਾਡੀ ਤੇ ਹੁਣ ਸ ਈ ਏ
ਬਸ ਜ ਮੌਸਮ ਵੀ ਕਦੇ ਚੇਂਜ ਹੁੰਦੈ, ਕਦੇ ਧੁੱਪ ਕਦੀ ਗਰਮੀ ਕਦੇ ਠੀਕ ਹੋ ਜਾਂਦੈ, ਕਿਸੇ ਵੇਲੇ
ਹਮ
ਹੋਰ ਸੁਨਾਔ?
ਵਧੀਆ ਅ
ਵਧੀਆ ਈ ਚਾਈਦੈ ਜੀ। ਜੇ ਬੋਤਾ ਮੌਸਮ ਦਾ ਮਜਾ ਵਗੈਰਾ ਲੈਣੈ ਹਾਂ ਨਈ ਮੈਂ ਹਾਊਸਵਾਈਫ ਆਂ ਸਟੱਡੀ ਨੀ ਕਰ ਸਟੱਡੀ ਕੰਪਲੀਟ ਐ ਮੇਰੀ ਹਾਂਜੀ।
ਅੱਛਾ!
ਔਰ ਤੁਸੀ ਕੀ ਕਰਦੇ ਔ?
ਮੈਂ ਵੀ ਹਾਊਸ ਵਾਈਫ ਈ ਆਂ। ਮੇਰੀ ਵੀ ਸਟੱਡੀ ਕੰਪਲੀਟ ਹੈਗੀ ਹਾਂਜੀ।
ਵਾਈਫ ਦੇ ਹੀ ਕੰਮ ਨੇ ਔਨਾ ਨੇ ਕਿੱਥੇ ਫ੍ਰੀ ਹੋਣਾ ਏ।
ਤੇ ਸਾਰਾ ਦਿਨ ਬਚੇ ਆ ਨਾਲੋਂ ਟੈਮ ਨੀ ਮਿਲਦਾ।
ਹਾਂ ਸਈ ਏ। ਕਿਸੇ ਵੇਲੇ ਤੇ ਪੂਰਾ-ਪੂਰਾ ਦਿਨ ਬੀਤ ਜਾਂਦਾ ਕੰਘੀ ਵੀ ਨੀ ਕਿਤੀ ਜਾਂਦੀ। ਐ ਹਾਲ ਹੋਇਆ ਹੁੰਦਾ।
ਹਮ।
ਹੋਰ ਸੁਣਾਔ? ਰੋਟੀ ਪਾਣੀ ਖਾ ਲੀਤੈ?
ਹਾਂਜੀ ਭੈਣਜੀ ਖਾਂ ਲੀਤਾ। ਹਾਂਜੀ-ਹਾਂਜੀ।
ਟਾਈਮ ਹੋ ਗਿਐ। ਚਾ ਦਾ ਟਾਈਮ ਹੋ ਗਿਆ ਹੁਣ ਤੇ।
ਹੁਣ ਚਾ ਟਾਈਮ ਹੋਗਿਆ ਹੁਣ ਚਾ ਵਾਸਤੇ ਲਗੋ। ਹ ਹ ਐਯੀ ਰੈਂਦੇ ਸਵੇਰ ਤ ਉੱਠੋ ਤੇ ਬਸ ਐਯੀ ਕਿਆ ਜਾਂਦੈ ਕਦੀ ਕੁੱਛ-ਕਦੀ ਕੁੱਛ-ਕਦੀ ਕੁੱਛ ਲਗੇ ਰੈਂਦੈ।
ਆਂ! ਹੁਣ ਚਾ ਦਾ ਬੀਤੇਗਾ ਫੇਰ ਚਾ ਵਾਲੇ ਪਾਂਡੇ ਧੋਵੋ। ਉਸਤੋਂ ਬਾਦ ਵੇਲੇ ਹੋਵੋਗੇ। ਫੇਰ ਰਾਤ ਦੀ ਰੋਟੀ ਸਬਜ਼ੀ ਦੀ ਤੇਆਰੀ ਕਰੋ। ਬਸ ਜੀ ਸਾਰਾ ਦੇਨ ਤੇ ਪਤਾ ਈ ਨੀ ਲਗਿਆ ਕਿੱਥੇ ਗਿਐ।
ਹੂੰ।
ਗੈਸ ਹਜੇ ਬੈਠ ਨੇ।
ਤੁਆਡੀ ਫੇਰ ਬਹੁਤ ਆਵਾਜ਼ ਅੜਦੀ ਪਈ ਐ ਨਾ। ਹਾਂਜੀ? ਹਾਂਜੀ, ਤਾਡੀ ਫੇਰ ਵਾਜ਼ ਅੜਦੀ ਪੀ ਬਹੁਤ ਜਿਆਦਾ। ਦਾ ਨਾ ਰੁੱਕ-ਰੁੱਕ ਕੇ ਆਂਦੀ ਪਈ। ਆਂਦੀ ਏ ਵਿੱਚ-ਵਿੱਚ ਨਾ ਬੋਤ ਰੁਕਦੀ ਪਈ ਏ।
ਹੈਲੋ।
ਹਾਂਜੀ-ਹਾਂਜੀ। ਵਿੱਚ-ਵਿੱਚ ਹਾਂ ਹੁਣ ਵਿੱਚ ਆ ਰੀ ਏ ਵਿੱਚ ਦਿੱਕਤ ਕਰਦੀ ਪੀ ਏ।
ਵਾਜ ਕਲੀਅਰ ਐ।
ਹਾਂਜੀ।
ਹੋਰ ਸੁਣਾਓ?
ਹਾਂਜੀ।
ਵਧੀਆ ਜੀ। ਬੱਚਿਆਂ ਨਾਲ ਕਿੱਥੇ ਟਾਈਮ ਮਿਲਣਾ ਕੁਛ ਲੱਗਿਆ ਰਹਿੰਦਾ।
ਹਾਂ ਐ ਤੇ ਹੈ। ਨਾਲੇ ਬੱਚਿਆਂ ਨੂੰ ਵੈਸੇ ਛੁੱਟੀਆਂ ਵਗੈਰਾ ਪਈਆਂ ਦੀਆਂ ਨੇ। ਤੇ ਬੱਚੇ ਵੀ ਚੰਗੇ ਆਰੇ ਲਾਏ ਦੇ ਬੱਚਿਆਂ ਨੇ ਵੀ ਮਾਂ-ਪਿਓ ਨੂੰ।
ਹਾਂ ਹਾਂ
ਛੁੱਟੀਆਂ 'ਚ ਕਦੀ ਏਨਾ ਨੂੰ ਨੂੰ ਰੋਟੀ ਚਾਈਦੀ ਕਦੀ ਪਾਣੀ।
ਕਦੀ ਪਾਣੀ ਕਦੀ ਕੁੱਛ ਕਦੀ ਕੁੱਛ ਬੈ ਬੱਚੇ ਬੈਨ ਈ ਨੀ ਦਿੰਦੇ। ਬੱਚੇ ਅਪਣਿਆ ਨਾਲ ਲਗਾ ਅਪਣੇ ਆਰੇ ਲਗਾ ਕੇ ਰੱਖਦੇ ਨੇ।
ਸਈ ਗੱਲ। ਚਲੋ ਏਕ ਮੀਨਾਂ ਉਨ੍ਹਾਂਨੂੰ ਵੀ ਛੁੱਟੀਆਂ ਪੈ ਜਾਂਦੀਆਂ। ਸਕੂਲ ਗਰਮੀ 'ਚ ਵੀ ਕੀ ਕਰਨਾ ਉਹਨਾਂ ਨੇ।
ਹਾਂ ਹਾਂਜੀ-ਹਾਂਜੀ।
ਗਰਮੀ ਵੀ ਤਾਂ ਬਹੁਤ ਹੁੰਦੀ ਪੀ ਏ ਨਾ।
ਹਾਂਜੀ?
ਮੈ ਤੇ ਗਰਮੀ ਵੀ ਤੇ ਬਹੁਤ ਹੈ ਨਾ ਛੁੱਟੀਆਂ ਬੱਚਿਆਂ ਨੂੰ ਵੀ ਚਾਹੀਦੀਆਂ ਹੀ ਨੇ।
ਹਾਂਜੀ-ਹਾਂਜੀ।
ਹੂੰ ਹੋਰ ਸੁਨਾਓ।
ਵਧੀਆ।
ਰਾਤ ਦੀ ਰੋਟੀ ਸਬਜ਼ੀ ਦੀ ਤਿਆਰੀ।
ਰਾਤ ਦੀ ਹੁਨ ਰਾਤ ਦੀ ਥੋੜਾ ਟਾਈਮ ਨੂੰ ਬਰੱਸ਼ ਕਰਕੇ, ਫਿਰ ਰਾਤ ਦੀ ਤਿਆਰੀ ਹੋਏਗੀ।
ਹੂੰ ਬਸ ਹੋਰ ਕੀ ਕਰੀਏ। ਅਸੀਂ ਤੇ ਹੁਣ ਬਣਾ ਲਿੱਤੇ ਨੇ ਕੜੀ ਚੋਲ ਹੁਣ ਰਾਤੀ ਉਹਨੂੰ ਈ ਚਲਾਵਾਂਗੇ।
ਹਾਂ। ਉਹ ਤੇ ਹੈ ਈ ਐ। ਬਾਰ-ਬਾਰ ਗਰਮੀ ਏ ਛੇਤੀ ਬਣਦਾ ਵੀ ਏ ਬਰ ਗਰਮੀ
ਹੋਰ ਬਾਰ-ਬਾਰ ਗਰਮੀ 'ਚ ਖੜਾ ਵੀ ਨੀ ਹੋਇਆ ਜਾਂਦਾ।
ਹਾਂ।
ਰਸੋਈ 'ਚ ਇੰਨੀ ਗਰਮੀ ਲਗਦੀ ਐ।
ਹਾਂ ਰਸੋਈ ਦੇ ਵਿੱਚ ਤੇ ਬੋਤ ਬੁਰਾ ਹਾਲ ਹੋਇਆ ਦਾ ਐਸਲੇ ਫੇਰ ਵੀ ਸਭ ਦੀਆਂ ਅਲੱਗ ਅਲੱਗ ਡਿਮਾਂਡਾਂ ਨੇ ਕਿਸੇ ਨੇ ਕੁੱਛ ਖਾਣਾ ਕਿਸੇ ਨੇ ਕੁੱਛ
ਹਾਏ ਏ ਤੇ ਹੈ ਹੀ ਏ ਹਾਂਜੀ ਅੱਜ ਕੱਲ ਕੋਈ ਵੀ ਨੀ ਖਾਂਦਾ ਕਦੇ ਕੋਈ ਕੁੱਛ ਕਹਿੰਦਾ ਕਦੇ ਕੋਈ ਕੁੱਛ ਕਹਿੰਦਾ ਕਿ ਅਸੀਂ
ਹਾਂ ਸਹੀ ਹੈ ਓ ਕੇਗਾ ਮੈ ਨੀ ਖਾਣਾ ਉਹ ਕੁਛ ਕਹਿੰਦਾ ਮੈਂ ਨੀ ਖਾਣਾ
ਹਮ
ਕਿ ਨਹੀਂ
ਕਿਸੇ ਨੇ ਕੁੱਛ ਖਾਣੈ ਕਿਸੇ ਕਿਸੇ ਨੇ ਅਰਬੀ ਨੀ ਖਾਣੀ ਕਿਸੇ ਨੇ ਕਰੇਲੇ ਨੀ ਖਾਣੇ ਇਸ ਤੋਂ ਚੰਗਾ ਫਿਰ ਥੋੜੀ ਸਰਦੀਆਂ ਫੇਰ ਠੀਕ ਹੁੰਦੀਆਂ ਬੰਦਾ ਸਾਗ ਪਾਲਕ ਮੇਥੀ
ਹੋਰ ਸੁਣਾਓ
ਕੀ ਕੈ ਰੇ
ਮੇਰਾ ਸਰ
ਤੁਹਾਡੀ ਫੇਰ ਆਵਾਜ਼ ਕਟ ਹੋਣ ਲੱਗ ਗਈ ਏ
ਤੁਹਾਡੀੇ ਫੇਰ ਆਵਾਜ਼ ਚ ਦਿੱਕਤ ਆ ਰਹੀ ਹੈ ਹੈਲੋ ਹਾਂਜੀ ਹਾਂਜੀ ਤੁਹਾਡੀ ਦਿੱਕਤ ਆ ਰਹੀ ਹੈ ਆਵਾਜ਼ ਵਿੱਚ ਨਾ ਥੋੜੀ ਆ ਰਹੀ ਹੈ ਪਰ ਵਿੱਚ ਨਾ ਬੋਤ ਦਿੱਕਤ ਆ ਰਹੀ ਨੈਟਵਰਕ ਇਸ਼ੂ ਹੋ ਰਿਹਾ ਬਹੁਤ ਜ਼ਿਆਦਾ
ਹਮ ਬਹੁਤ ਜ਼ਿਆਦਾ ਵਿੱਚ ਵਿੱਚ ਨਾ ਆਵਾਜ਼ ਕੜਕੜ ਕਰਦੀ ਹੈਗੀ ਹੈ ਹੋਰ ਸੁਣਾਓ ਚਾਹ ਪਾਣੀ ਪੀ ਲਿੱਤੈ ਹੈਲੋ ਹੈਲੋ ਹੈਲੋ
ਹੈ
ਹਾਂਜੀ ਚਲੋ ਠੀਕ ਹੈ ਦੀ ਮੈਨੂੰ ਨਾ ਕੋਲ ਆ ਰਹੀ ਹੈ ਵਿਚ ਮੈਂ ਬਾਅਦ ਵਿੱਚ ਕਰਦੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ
ਕੀ